ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕਿਧਰ ਹੋ ਜੀ? ਵਧੀਆ ਜੀ, ਵਧੀਆ ਤੁਸੀਂ ਦੱਸੋ ਜੀ?
ਵਧੀਆ ਜੀ ਵਧੀਆ।
ਹੋਰ ਜੀ ਘਰ ਪਰਿਵਾਰ ਸਭ ਵਧੀਆ ਜੀ?
ਸਭ ਵਧੀਆ ਜੀ ਸਭ ਵਧੀਆ ਹੋਰ ਖਾ ਲਈਆਂ ਰੋਟੀਆਂ?
ਹਾਂਜੀ, ਹਾਂਜੀ ਨਹੀਂ ਬਸ। ਆਪਾਂ ਤਾਂ ਜੀ ਸਾਡੇ ਆ ਨੌ ਦੇ ਆਸ ਪਾਸ। ਕਰ ਲੈਂਦੇ ਹਾਂ ਜੀ ਰੋਟੀ ਵਗੈਰਾ ਸਭ ਖਾ ਲੈਂਦੇ ਹਾਂ।
ਇੰਨੀ ਜਲਦੀ ਸਾਡੇ ਤਾਂ ਗਿਆਰਾਂ ਵੱਜ ਜਾਂਦੇ ਨੇ।
ਹਾਂਜੀ ਹਾਂਜੀ ਹਾਂਜੀ ਬਸ।
ਬਸ ਕੁੱਛ ਅੱਜ ਕੱਲ ਬਾਜ਼ਾਰ ਦੇ ਚੱਕਰ ਲੱਗਦੇ ਪਏ ਨੇ ਸਾਡੇ ਤਾਂ।
ਅੱਛਾ, ਅੱਛਾ,। ਅੱਛਾ ਜੀ।
ਵਾਉ। ਬਜ਼ਾਰ ਦੇ ਚੱਕਰ ਕੋਈ ਸ਼ੋਪਿੰਗ ਆ। ਇਹ ਖ਼ਰੀਦ ਉਹ ਖ਼ਰੀਦ। ਕਿਉਂਕਿ ਸਾਡੇ ਸ਼ਰਾਧਾਂ ਚ ਖ਼ਰੀਦਦੇ ਨੀਂ।
ਅੱਛਾ, ਅੱਛਾ।
ਅੱਗੇ ਹਾਂ।
ਨਹੀਂ ਹੁੰਦਾਂ ਨੋਰਮਲ। ਜਿਵੇਂ ਮੰਨ ਲਓ ਕਿ ਘਰ ਚ ਖੁਸ਼ੀ ਵਿਆਹ ਹੈਂ ਤਾਂ ਕੋਈ ਦਿੱਕਤ ਨੀਂ ਹੁੰਦੀਂ। ਖ਼ਰੀਦ ਲੈਂਦੇ ਨੇਂ ਬਾਂਕੀ ਆਪਣਾਂ ਆਪਣਾਂ ਹਿਸਾਬ ਹੁੰਦਾਂ ਜਿਵੇਂ। ਬੰਦੇ ਨੂੰ ਸਹੀ ਲੱਗੇਂ ਉਵਾ।
ਹਾਂ।
ਐਕਚੁਅਲੀ ਮੇਰੇ ਵੀਰ ਦਾ ਵਿਆਹ ਸੀਗਾ। ਹੁਣ ਜ ਇੱਕ ਸਰਾਧ ਆਉਂਦੇ ਨਾ ਫਿਰ ਉਸ ਤੋਂ ਬਾਅਦ ਆਉਂਦੇ ਨਵਰਾਤੇ।
ਹਾਂ ਨਰਾਤੇ।
ਹਾਂਜੀ। ਤਾਂ ਦੂਸਰੇ ਨਰਾਤੇ ਚ ਵਿਆਹ ਸੀਗਾ ਤੇ ਫੇਰ ਉਸ ਹਿਸਾਬ ਨਾਲ ਸਾਨੂੰ ਤਿਆਰੀ। ਤੇ ਸਰਾਦਾਂ ਚ ਹੀ ਗਰਮੀ ਪੈਣੀ ਸੀ?
ਨਹੀ ਕਰ ਤਾਂ ਲੈਂਦੇਂ ਹਾਂ। ਅਸੀਂ ਵੀ ਖ਼ਰੀਦ ਲੈਂਦੇ ਹਾਂ। ਪਰ ਕੁੱਛ ਲੋਕ ਨਾ ਵਹਿਮ ਬੜਾ ਕਰਦੇਂ ਨੇਂ।
ਹਾਂਜੀ। ਨਹੀਂ, ਨਹੀਂ ਦੇਖੋਂ ਪਤਾਂ ਕਿਆ ਉਹਦੇ ਚ ਇਹ ਚੀਜ਼ ਹੁੰਦੀ ਹੈਂ ਕਿ ਅਸੀਂ। ਜਿਵੇਂ ਬਜ਼ੁਰਗਾਂ ਦੇ ਨਾਮ ਦਾ ਦਿਨ ਆ ਨਾ। ਉਹ ਨਹੀਂ ਦੇਣਾਂ ਬਸ ਇਹ ਹੁੰਦਾਂ।
ਉਹੀ ਵੀ ਸ਼ਰਾਧ ਨੀਂ ਕਰਨਾਂ ਤੇ ਬਾਕੀ ਕੰਮ ਕਰਲੋ।
ਹਾਂ ਫ਼ਿਰ ਜੇ ਤੁਹਾਡੇ ਘਰ ਖੁਸ਼ੀ ਆਈਂ ਦੀ ਨਾ। ਤੇ ਫ਼ਿਰ। ਤਾਂ ਕਰਕੇ ਤੇ ਆਪਾਂ ਵੀ ਸਾਰੀ ਤਿਆਰੀ ਕੀਤੀ ਤੇ ਬਾਬਾ ਜੀ ਵਾਹਿ ਗੁਰੂ ਜੀ ਦੀ ਮਿਹਰ ਨਾਲ਼ ਸਭ ਚੜ੍ਹਦੀ ਕਲਾਂ ਚ ਕੰਮ ਹੋਇਆਂ ਸੀ।
ਵਧੀਆ ਜੀ ਵਧੀਆ ਐਵੇਂ ਹੁਣੇ ਸਾਡੇ ਵੱਡੇ ਵੀਰ ਜੀ ਦਾ ਵਿਆਹ ਹੋਇਆਂ ਸੀ ਸਗੋਂ ਲੁਧਿਆਣੇਂ। ਤੇ ਉਹ ਗੁਰਦੁਆਰੇ ਸੀਂ ਮੈਂ ਪਹਿਲੀਂ ਵਾਰੀਂ ਦੇਖਿਆਂ ਸੀ ਬਹੁਤ ਅੱਛਾ ਈ। ਗੁਰਦੁਆਰੇ ਫੇਰੇ ਦਵਾਏ ਸੀਗੇ ਲਾਵਾਂ ਗੁਰਦੁਆਰੇ ਹੀ ਹੋਈਆਂ ਸੀਗੀਆਂ।
ਅੱਛਾ ਅੱਛਾ ਅੱਛਾ ਅੱਛਾ ਤੇ ਵਿਆਹ ਦੀ ਫ਼ਿਰ ਮੱਤਲਬ ਪੂਰੀ ਤਿਆਰੀ।
ਨਾ ਹਜੇ ਤਾਂ ਪਏ ਨੇਂ ਤਿੰਨ ਮਹੀਨੇਂ।
ਅੱਛਾ ਮੱਤਲਬ ਹੁਣ ਦਾ ਹੀ ਹੈ ਜੀ ਪਤਾ ਵੀ ਨੀਂ ਲੱਗਣਾਂ।
ਉਹੀ ਤਾਂ ਕਹਿਦੇ ਤਰੀਕ ਕਢਾ ਦੋ ਫ਼ਿਰ ਨੀ ਪਤਾ ਚੱਲਦਾ ਕਿੱਥੇ ਗਏ ਦਿਨ।
ਹਾਂਜੀ।
ਰੋਜ਼ ਹੀ ਕੁੱਛ ਨਾ ਕੁੱਛ ਖਰੀਦਦਾਰੀਆ ਕਦੀ ਕੁੱਛ ਕਦੀ ਕੁੱਛ ਸਭ ਕੁੱਛ ਖ਼ਰੀਦਿਆ ਜਾਣਾਂ ਹੈਂ ਸੋਨੇ ਕਨੀ ਹੱਥ ਲਗਾਇਆਂ ਜਾਣਾਂ ਬਸ।
ਬਸ ਸੌਨੇ ਤਾਂ ਜੀ ਅੱਜ਼ ਕੱਲ੍ਹ ਬਹੁਤ ਮੈਂ ਕਹਿੰਦਾਂ ਸਿਰਫ਼ ਇੱਕ ਨਾਂਮ ਹੈ ਜੀ ਸੋਨਾ।
ਹਾਂ।
ਸਿਰਫ਼ ਇੱਕ ਨਾਮ ਹੈਂ ਔਰ ਉਹ ਨਾਮ ਹੀ ਵਿੱਕਦਾ ਪਿਆ ਕਿ ਹਾਂ ਬਈ ਇਹਨੇ ਇੰਨਾਂ ਸੋਨਾ ਪਾਇਆਂ ਮ ਇੰਨੇਂ ਏਨਾਂ ਪਾਇਆਂ ਬਸ।
ਪਰ ਇਹ ਵੀ ਅ ਕੁੜੀ ਵਾਲਿਆਂ ਨੂੰ ਨੱਕ ਕੰਨ ਤਾਂ ਰੱਖਣਾ ਪਏਗਾ ਨਾ ਆਪਣਾਂ ਥੋੜ੍ਹੀ ਇੱਜ਼ਤ ਰੱਖਣੀ ਪਏਗੀ। ਜਿੱਥੋਂ ਮਰਜ਼ੀ ਪੈਦਾ ਕਰਕੇ ਲਿਆਓ। ਲਿਆ ਕੇ ਤਾਂ ਦੇਣਾ ਹੀ ਪਏਗਾ ਥੋੜਾ ਬਹੁਤਾ ਮੈਂ ਸੋਚ ਰਹੀ ਮੈਂ ਕਿਹਾ ਸ਼ਾਇਦ। ਥੋੜ੍ਹੇ ਅੱਗੇ ਤਿਉਹਾਰਾਂ ਦੇ ਵਿੱਚ ਸਸਤਾ ਹੋਜੇ ਫ਼ਿਰ ਲਵਾਂ ਪਰ ਲੋਕੀਂ ਕਹਿੰਦੇ।
ਹਾਂਜੀ ਨਹੀਂ ਨਹੀਂ ਇਹ ਸਸਤੇ ਹੋਣ ਵਾਲੀ ਚੀਜ਼ ਤੇ ਨਹੀਂ ਹੈ ਨਾ ਸਰਕਾਰ ਨੂੰ ਬੈਨੀਫਿਟ ਹੀ ਇਹਨਾਂ ਤੋਂ ਮਿਲ਼ਦਾ। ਇਦਾ ਥੋੜ੍ਹੀ।
ਉਹੀ ਤੇ। ਬੜਾ ਵਿਆਹ ਕਿਹੜਾ ਅੱਜ਼ ਕੱਲ੍ਹ ਸੌਖੇ ਨੇਂ ਤੇ।
ਹਾਂਜੀ ਹਾਂਜੀ ਬਹੁਤ ਮੈਂ ਕਹਿੰਦਾਂ ਮੱਤਲਬ। ਬੰਦਾਂ ਇੰਨਾਂ ਮੁੰਡੇ ਦੇ ਵਿਆਹ ਚ ਨੀਂ ਕਰਦਾਂ ਮੁੰਡੇ ਦੇ ਵਿਆਹ ਚ ਤੇ ਚਲੋਂ। ਸਭ ਹੋ ਹੀ ਜਾਂਦਾ ਲੱਗਭਗ ਲੇਕਿਨ ਕੁੜੀ ਦੇ ਵਿਆਹ ਚ ਬਹੁਤ ਟੈਨਸ਼ਨ ਹੁੰਦੀ ਹੈ ਕਿਵੇਂ ਖਾਣਾ ਪਾਣੀ ਕਰਨਾ। ਫਿਰ ਜਿਹੜੇ ਆਏ ਨੇ ਉਹਨਾਂ ਦੇ ਅੱਜ ਕੱਲ੍ਹ ਪਤਾ ਅੱਜ ਕੱਲ ਦੇ। ਇੱਕ ਮਿੰਟ ਲੱਗਦਾ ਕਿਸੇ ਨੂੰ ਬੋਲਣ ਲਈ ਕਿ।
ਇਹ ਵਧੀਆ ਨੀ ਸੀ ਇਹ ਵਧੀਆ ਨੀ ਸੀਗਾ ਹਾਂ
ਹਾਂ ਤੇ ਉਹਦੇ ਉਹਦੇ ਕਾਰਨ ਫਿਰ ਆਪਾਂ ਇਨੀ ਰੀਝ ਨਾਲ ਪੈਸੇ ਲਾਨੇ ਹਾਂ ਹਰ ਇੱਕ ਚੀਜ਼ ਤੇ, ਫੇਰ ਉਹ ਬੰਦੇ ਦਾ ਥੋੜ੍ਹਾ ਮਨ ਟੁੱਟ ਜਾ ਜਾਂਦਾ ਹੈ, ਕਿ ਯਾਰ ਆਪਾਂ ਇੰਨਾ ਕੁਛ ਕੀਤਾ।
ਹੋਰ ਉਹ ਤਾਂ ਮੰਗਦੇ ਵੀ ਸੀ, ਚਾਹੇ ਜੁਲਾਈ ਚ ਕਹਿੰਦੇ ਕਰ ਦੋ ਮੈਂ ਕਿਹਾ ਨੀ ਇੰਨੀ ਗਰਮੀ ਚ ਨੀ। ਕਰਦੇ ਪਤਾ ਕਿ ਖਾਣ ਪੀਣ ਵਾਲੀ ਸਬਜ਼ੀਆਂ ਵੀ ਨਹੀਂ ਬਚਦੀਆਂ। ਖ਼ਰਾਬ ਹੋ ਜਾਂਦੀਆਂ ਨੇਂ ਸਰਦੀ ਦਾ ਵਿਆਹ ਦਾ ਇਹ ਚੱਲ ਜੋ ਸਮਾਨ ਬਚ ਗਿਆਂ ਅਗਲੇ ਦਿਨ ਕੰਮ ਆ ਜਾਂਦਾਂ।
ਹਾਂਜੀ ਉਹ ਵੀ ਹੈਗਾ ਤੇ ਫਿਰ ਸਰਦੀਆਂ ਚ ਇਹ ਹੈ ਕਿ
ਵੀ ਚੱਲ ਕੱਪੜਾ ਲੀੜਾ ਵੀ ਬੰਦਾ ਸੋਹਣਾ ਪਾ ਲੈਂਦਾ ਗਰਮੀ ਚ ਤਾਂ ਜੋ ਮਰਜ਼ੀ ਪਾਓ। ਪਸੀਨੇ ਨਾਲ ਹੀ ਭਰਨਾ।
ਹਾਂਜੀ ਹਾਂਜੀ ਬਹੁਤ ਮਤਲਬ ਕਿ। ਗਰਮੀ ਚ ਔਖਾ ਵੀ ਬਹੁਤ ਹੁੰਦਾ ਹੈ ਨਾ ਕੁਛ ਤੁਸੀਂ। ਕਰ ਸਕਦੇ ਹੋ ਗਰਮੀ ਨਾ ਘਬਰਾਹਟ ਕੁਛ ਫਿਰ ਜਿਹੜੀ ਮੰਨ ਲਓ, ਕਿ ਹਾਂਜੀ ਜੇ।
ਹਰ ਇੱਕ ਨੂੰ ਏਸੀ ਵਾਲਾ ਕਮਰਾ ਚਾਹੀਦਾ।
ਹਾਂਜੀ,
ਹਨਾ, ਉਹ ਸਰਦੀ ਤਾਂ ਇਹ ਵੀ ਮਤਲਬ ਹਲ ਦੇ ਵਿੱਚ ਗੱਦੇ ਸੁੱਟੇ ਰਜਾਈਆਂ ਸੁੱਟੇ ਸਰਦੀ ਚ ਬਹੁਤ ਸੁਵਿਧਾ ਹੈਗੀ ਵਿਆਹ ਚ,
ਹਾਂਜੀ ਫਿਰ ਨੰਬਰ ਦੋ,
ਹੂੰ,
ਫਿਰ ਇੱਦਾਂ ਹੈ, ਨਾ ਜੀ ਫਿਰ ਜਿਹੜੀ ਕੁੜੀ ਤਿਆਰ ਹੋਈ ਹੁੰਦੀ ਹੈ ਮੁੰਡਾ ਹੋਇਆ ਹੁੰਦਾ। ਫਿਰ ਉਹਨਾਂ ਦਾ ਫਿਰ ਸਾਰਾ ਹੈ ਵੀ ਹੁੰਦਾ।
ਹਾ,
ਤੇ ਉੱਥੋਂ ਵੀ ਫਿਰ ਮੈਂ ਲਗਭਗ ਦੇਖ। ਖਿਆ, ਗਰਮੀ ਚ ਜਿਨਾਂ ਦੇ ਵਿਆਹ ਹੁੰਦੇ ਨੇ ਕੁੜੀ ਨੂੰ
ਹਾਂ,
ਚੱਕਰ ਆ ਜਾਂਦੇ ਨੇ, ਜਾਂ ਘਬਰਾਹ ਹੋਣ ਲੱਗ ਜਾਂਦੀ ਹੈ।
ਪਾਈਆਂ ਪਾਈਏ ਦੇ ਕੁੜੀਆਂ, ਅੱਜ-ਕੱਲ੍ਹ ਐਡੇ ਐਡੇ ਲਹਿੰਗੇ ਪਾ ਕੇ ਤੇ ਚੱਕਰ ਤਾਂ ਆਪ ਹੀ ਜਾਣਾ ਇਹਨਾਂ ਨੂੰ ਕੁੜੀਆਂ ਵੀ ਤਾਂ ਹੈ, ਨਿੱਕੀਆਂ ਨ ਚੁਈਆਂ-ਚੁਈਆਂ ਚ ਹੈਗੀਆਂ ਪਤਲੀ ਉਹ ਲਹਿੰਗ ਪਾਉਣਾ ਗਿਆ, ਇਸ ਤੋਂ ਵੀ ਭਾਰਾ ਦਿਖਾ ਦੋ। ਭਾਈ ਇਸੇ ਵੀ ਬਾਰਾ ਦਿਖਾ ਦੋ ਇਸੇ ਵੀ ਬਾਰਾ ਦਿਖਾ ਦੋ।
ਉਹ ਪਤਾ ਕਿਆ, ਹਾਂਜੀ ਉਹ ਪਤਾ। ਕਿਆ ਚੱਕਰ ਹੈ, ਜੀ ਅੱਜ-ਕੱਲ੍ਹ ਖਣ ਪਾਨ ਵੀ ਸਹੀ ਉਹਦੇ ਚੱਕਰ ਨਾ, ਸਭ,
ਬਈ ਖਾਣ ਪਣ ਤਾਂ ਆਪੇ ਵੀ ਪੈਦਾ ਹੋਏਗਾ, ਇੱਕ ਮਿੰਟ ਉਸੇ ਮੇਰੀ ਗੱਲ ਸੁਣੋ। ਘਰ ਦੀ ਚੀਜ਼ ਬੱਚੇ ਖਾਂਦੇ ਨੀ। ਘਰ ਦੀ ਚੀਜ਼ ਬਣਾਓ, ਉਹ ਨਖਰੇ ਕਰਨਗੇ ਇਹ ਫੋਨ ਤੇ ਡਰ ਕਰਨਗੇ, ਸਵੀਗੀ ਵਾਲਾ ਆ ਜੇਗਾ ਜਮੈਟੋ ਵਾਲਾ ਆ ਜੇਗਾ ਚਲੋ ਜੀ ਖਾਓ-ਪੀਓ। ਬਾਹਰਲਾ ਗੰਦ ਖਾ ਕੇ ਰਾਜੀ ਹੁੰਦੇ ਨੇ,
ਹਾਂਜੀ, ਉਹ ਤਾਂ ਹੀ ਹਾਂ ਉਹ ਤਾਂ ਹੀ ਤੇ ਫੇਰ ਦਿੱਕਤਾਂ ਆਦੀਆਂ। ਤਾਂਹੀ, ਦੇ ਅੱਜ-ਕੱਲ੍ਹ ਦੇ ਬੱਚੇ। ਹਾਂ ਉਹ ਦੇਖੋ, ਜਿਹੜਾ ਫਾਸਟ ਫੂਡ ਹੈ ਕੁਛ ਵੀ ਹੈ ਇਹ ਯੂਰੀਆ ਹੈ। ਇਹ ਸਭ ਗੰਦ ਦੇ ਰਹੇ ਨੇ, ਬਿਲਕੁਲ ਇਹਨਾਂ ਚ ਕੋਈ ਪਿਓਰ ਚੀਜ਼ ਨਹੀਂ ਹੈ, ਨਾ ਤੁਹਾਨੂੰ ਇਹਨਾਂ 'ਚੋਂ ਕੋਈ ਵਿਟਾਮਿਨ ਮਿਲਣਾ। ਨਾ ਕੋਈ ਕ ਸਿਰਫ ਇੱਕ ਸਵਾਲ ਆ।
ਹਾਂ ਹੋਰ ਕੁਛ ਵੀ ਨੀ।
ਸਵਾਦ ਵੀ ਨਹੀਂ ਐ ਜੀ। ਹੁਣ ਕਈਆਂ ਨੂੰ ਫਾਸਟ ਫੂਡ ਅੱਛਾ ਨਹੀਂ ਲੱਗਦਾ ਸਵਾਦ। ਬਿਠਾਇਆ ਨਾ ਬਿਠਾਨਾ ਉਹਦਾ ਹੀ ਆਪਣੇ ਹੱਥ ਚ ਹੁੰਦਾ ਹੈ। ਸਿਰਫ ਬੰਦੇ ਨੂੰ ਆਪਣੇ ਹੱਥ ਚ ਇਹ ਤਾਂ ਇੱਕ ਪੇਸਟ ਦੇ ਥਰੂ ਚ ਲੈਣਾ ਚਾਹੀਦਾ ਹੈ। ਹਾਂਜੀ, ਮਹੀਨੇ ਚ ਦੋ ਮਹੀਨੇ ਚ ਇੱਕ ਅੱਧਾ ਪੀਸ ਟੇਸਟ ਕਰ ਲਿਆ। ਇਹ ਢਿੱਡ ਭਰਨ ਵਾਲੀ ਚੀਜ਼ਾਂ ਨਹੀ ਹੈ ਜੇ ਤੁਸੀਂ ਇਹਨਾਂ ਨਾਲ ਢਿੱਡ ਭਰੋਗੇ। ਤੇ ਸਰੀਰ ਨੂੰ ਨੁਕਸਾਨ ਅ ਮਤਲਬ ਹਾਨੀਕਾਰਕ ਹੈ, ਸਰੀਰ ਲਈ ਫਾਇਦੇਮੰਦ ਨਹੀਂ ਹੈ।
ਮੈਂ ਕਹਿੰਦੀ ਆ ਦੇਖੋ ਬਾਜ਼ਾਰ ਚਲੇ ਜਾਓ, ਪਹਿਲੇ ਕੁੜੀਆਂ ਨਾਲ ਵੱਧ ਭੀੜ ਮੁੰਡਿਆਂ ਦੀ ਹੁੰਦੀ ਹੈ, ਗੋਲ ਗੱਪੇ ਰੇਹੜੀ ਦੇਖ ਲੋ ਕਿਤੇ ਵੀ ਵੇਖ ਲਓ। ਕੁੜੀਆਂ ਨੀ ਦੇਖਣਗੀਆਂ, ਅੱਜ ਕੱਲ ਮੁੰਡੇ ਜ਼ਿਆਦਾ ਸ਼ੌਕੀਨ ਨੇ ਇਹਨਾਂ ਚੀਜ਼ਾਂ ਦੇ।
ਬਸ ਇੱਦਾਂ ਹੀ ਹੈ ਜੀ ਅੱਜ-ਕੱਲ੍ਹ,
ਜਿੱਦਾਂ ਜਿਵੇਂ ਅਜ-ਕੱਲ੍ਹ ਕੁਛ ਨਾ ਪਤਾ ਕਿਆ ਹੈ ਲੋਕ ਡਰਦੇ ਨੇ ਘਰ ਸਮਾਨ ਬਣਾਉਣ ਤੋਂ ਸੋਚਦੇ। ਸੌ ਰੁਪਇਆ ਕਾ ਬਾਹਾਰ ਖਾ ਲਿਆ ਬਸ ਬਹੁਤ ਹੈ। ਅ ਇੱਕ ਬੰਦਾ ਸੌ ਰੁਪਏ ਕਾ ਖਾ ਲੇਗਾ ਹਦਸ ਤੇ
ਨਹੀਂ ਕੁਛ ਮਾਵਾਂ ਨੂੰ ਵੀ ਮੈਂ ਦੇਖਿਆ ਆਲਸ ਕਰਨਗੀਆਂ ਗਰਮੀ ਚ ਬਣਾਉਣ ਦੀਆਂ, ਬਾਹਰ ਸੇ ਆਡਰ ਕਰ ਲੋ ਨਾ ਬਾਹਰ ਸੇ ਆਡਰ ਕਰ ਲੋ ਨਾ।
ਨਹੀਂ ਹਾਂ ਇਹ ਇਹ ਤਾਂ ਹੈਗਾ ਹੈ ਜੀ ਪਰ ਘਰ ਦੀ ਰੋਟੀ ਤੋਂ ਉਹ ਜ਼ਿਆਦਾ ਜਾਗ ਨਹੀਂ ਹੁੰਦੀ ਕਿਸੇ ਚ
ਮੈਂ ਕਿਹਾ ਹੋ ਜਿਵੇਂ ਮੈਰਿਜ ਹੈ ਗੁੜੀਆਂ ਦੀ। ਤੇ ਵਾਲ ਵੂ ਕਰਵਾਏ ਜਿਵੇਂ ਸਟੇਟ ਵਗੈਰਾ, ਸਾਢੇ ਨੋ ਸੋ ਰੁਪਏ ਦੇ ਸ਼ੈਪੂ ਆਏ। ਉਹ ਸਾਢੇ ਤਿੰਨ ਸੌ ਇੰਨਾ ਹਾਈ ਕੈਮੀਕਲ ਹੈ ਨਾ ਉਹਨਾਂ ਦੇ ਵਿੱਚ। ਵਾਲਾਂ ਦੇ ਕੀ ਰਹਿ ਜਾਏਗੀ ਜਾਨ ਪਹਿਲੇ ਲੋਕ ਦੇਖਿਆ ਤੁਸੀਂ ਸਿਰਫ ਲੱੱਸੀਆਂ ਦਈਆਂ ਨਾਲ ਸਿਰ ਧੋਂਦੇ ਸੀ ਉਹਨਾਂ ਦੇ ਵਾਲ ਗਿੱਟਿਆਂ ਗਿੱਟੇ ਤਕ ਹੁੰਦੇ ਸੀਗੇ।
ਹ ਉਹ ਤਾਂ ਵਾਲ ਬਿਲਕੁਲ ਪਤਲੇ ਕਰ ਦਿੰਦੇ ਨੇ, ਉਹ ਪਤਲੇ ਦੇ ਕਾਰਨ ਕਰ ਲਈਜੇ ਥੋੜੇ ਸਿਲਕੀ ਚ ਹੋ ਜਾਂਦੇ ਨੇ, ਬਸ ਇਹ ਜੀ ਹੋਰ ਕਿ ਉਹ ਕੈਮੀਕਲ ਸਰੀਰ ਦੇ ਅੰਦਰ ਵੀ ਨੁਸਖਾ ਮਤਲਬ ਬਹੁਤ
ਅੱਖਾਂ ਤੇ ਅੱਖਾਂ ਤੇ ਨੀਰੀ ਅੱਖਾਂ ਤੇ ਅਸਰ ਕਰਦਾ ਉਹ।
ਹਾਂਜੀ ਮੈਂ ਦੇਖਿਆ ਹੈ ਮਤਲਬ ਕਿ ਕਈ ਲੇਡੀਜ਼ ਹੁੰਦੀਆਂ ਮਹਿੰਦੀ ਲਾਉਂਦੀਆਂ ਨੇ। ਉਹਨਾਂ ਨੇ ਮਹਿੰਦੀ ਲਾਉਣ ਦੇ ਕਾਰਨ ਨਾ ਮਤਲਬ ਹੁਣ ਦੇਖੋ ਜੀ ਜੋ ਬਜ਼ੁਰਗੀ ਆਉਣੀ ਹੈ ਉਹ ਤਾਂ ਆਉਣੀ ਹੈ ਜੋ ਏਜ ਹੈ ਉਹ ਏਜ ਤਾਂ ਨਹੀ ਲੁਕ ਸਕਦੇ ਤੁਸੀਂ।
ਹ।
ਤਾਂ ਉਹ ਕਲਰ ਲਾਉਂਦੇ ਨੇ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਅੱਖਾਂ ਸੋਚ ਜਾਂਦੀਆਂ ਪਰਬ ਭਾਰੇ -ਭਾਰੇ।
ਹਾਂ, ਦੇਖੇ ਮੈਂ ਵੀ ਕਈ ਕਲਰ ਲਗਾਉਂਦੀਆਂ ਨੇ ਅਰੇ ਕਲਰ ਚਲੋ, ਪੂਰਾ ਕੈਮੀਕਲ ਹੁੰਦਾ ਉਹਨਾਂ ਚ।
ਹਾਂਜੀ, ਔਰ
ਉਹ ਪੂਰਾ ਗੰਦ ਹੁੰਦਾ ਕਲਰਾਂ ਚ ਤੁਸੀਂ ਇਹ ਛੱਡੋ ਇੱਥੇ ਚਲ ਬੱਤੀ ਤੇਤੀ ਪੈਂਤੀ ਸਾਲ ਦੇ ਲਗਾਮ ਤਾਂ ਜੈਜ ਹੈਗੇ ਚਲੋ ਫੇਰ ਵੀ। ਮੈਂ ਤਾਂ ਸੱਠ -ਸੱਠ, ਪੈਂਠ- ਪੈਂਠ ਸਾਲ ਦੇ ਸੱਤਰ- ਸੱਤਰ ਸਾਲ ਦੇ ਨਾਲ ਕਲਰ ਲਗਾਉਂਦੇ ਦੇਖਿਆ ਤੇ
ਹਾਂਜੀ ਲਉਦੇ ਨੇ ਇਹ ਲਾਉਂਦੇ ਨੇ ਪਰ ਉਹ ਦੇਖੋ
ਹ
ਆਪਣੀ ਆਪਣੀ ਇੱਕ ਸੋਚ ਆ ਹੁਣ ਕਈ ਐਸੇ ਵੀ ਨਹੀਂ ਲਾਂਉਦੇ ਕਈ ਲਾਉਦੇ ਨੇ ਪਰ ਹਰ ਇੱਕ ਬੰਦਾ ਆਪਣੀ ਮੈਨੇਜਰਮੈਂਟ ਨਾਲ ਆਪਣੇ ਹਿਸਾਬ ਨਾਲ ਜੀ ਰਿਹਾ ਆਪਣੇ ਹਿਸਾਬ ਨਾਲ ਜੋ ਡ੍ਰੀਮ ਨੇ, ਜੋ ਸੁਪਨੇ ਨੇ ਉਹ ਪੂਰੇ ਕਰ ਰਹੀਆ
ਬਿਲਕੁਲ -ਬਿਲਕੁਲ -ਬਿਲਕੁਲ ਹਾਂ ਟਾਈਮ ਪਾਸ ਕੋਈ ਨਹੀਂ ਕਰ ਰਿਹਾ ਹਾਂ ਕਈ ਬਹੁਤ ਸ਼ੌਕੀਨ ਨੇ
ਹਾਂਜੀ ਹੁਣ ਕਈਆਂ ਨੂੰ ਇਹ ਹੁੰਦਾ ਹੈ ਕਿ ਮੇਰਾ ਇੱਕ ਵਾਲ ਚਿੱਟਾ ਹੋ ਗਿਆ। ਕਲਰ ਲਾ ਲਿਆ। ਔਰ ਕਈਆਂ ਨੂੰ ਏ ਹੁੰਦਾ ਕਿ ਮੇਰੇ ਸਾਰੇ ਹੋ ਗਏ, ਮੇਰੇ ਬੱਚੇ ਵੱਡੇ ਹੋ ਗਏ ਸਭ ਹੋ ਗਏ ਹੁਣ ਸਭ ਨੂੰ ਦਿਖਣਾ ਹੀ ਹੈ ਕਿ ਹਾਂ ਬਈ ਸਾਡੀ ਉਮਰ ਚ ਫ਼ਰਕ ਪੈਦਾ ਸਿਰਫ ਉਹੀ ਮੈਂ ਤੁਹਾਨੂੰ ਕਹਿ ਰਿਹਾ ਇੱਕ ਬੰਦੇ ਦਾ ਮਤਲਬ ਆਪਣਾ ਇੱਕ ਆਊਟਫਿਟ ਹੁੰਦੀ ਹੈ ਕਿ ਮੈਂ ਆਪਣੀ ਇਹ ਆਊਟਫਿਟ ਰੱਖਣੀ ਆ ਬਸ।
ਕੁਛ ਲੋਕ ਉਹੀ ਕਹਿੰਦੇ ਨੇ ਆਪਣੀ ਪਰਸਨੈਲਿਟੀ ਬਸ ਕਾਇਮ ਰਹੇ। ਹਾਂ ਚਲੋ ਲਗਾਓ ਚੱਕਰ ਫੇਰ ਆਓ ਹੈ। ਆਵਾਂਗੇ ਅਸੀਂ ਕਾਰਡ ਦੇਣ ਠੀਕ ਐ ਜੀ ਸਤਿ ਸ੍ਰੀ ਅਕਾਲ ਜੀ।